ਹੋਰ
ਹਾਂਜੀ, ਸਤਿ ਸ਼੍ਰੀ
ਹਾਂਜੀ, ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ।
ਵਧੀਆ ਜੀ, ਤੁਸੀਂ ਸੁਣਾਓ।
ਬਸ ਵਧੀਆ। ਹੋਰ ਠੀਕ ਨੇ ਬੱਚੇ, ਘਰ ਪਰਿਵਾਰ ਸਭ? ਸਭ ਵਧੀਆ। ਜੀ ਮੈਂ ਤਾਂ ਪੇਕੇ ਆਈ ਦੀ ਸੀ। ਤੁਸੀਂ ਨਹੀਂ ਗਏ ਪੇਕੇ।
ਨਹੀਂ -ਨਹੀਂ ਮੈਂ ਮੈਂ ਅੱਜ ਨਹੀਂ ਗਈ ਮੇਰੇ ਸਿਸਟਰ- ਇਨ -ਲਾੱ ਆਏ ਹੋਏ ਨੇ। ਤੇ ਮੈਂ ਵੀ ਕਿਵੇਂ ਜਾ ਸਕਦੇ, ਬਸ ਫਿਰ ਜਦੋਂ ਉਹ ਜਾਣਗੇ, ਫੇਰ ਜਾਵਾਂਗੀ।
ਠੀਕ ਕਹ ਰਹੇ ਹੋ। ਕਿੰਨੇ ਦਿਨ ਵਾਸਤੇ ਜਾਓਗੇ।
ਮੈਂ ਤਾਂ ਸਵੇਰੇ ਜਾਵਾਂਗੀ ਰਾਤੀ ਆ ਜਾਂਗੀ। ਯਾਂ ਅਗਰ ਮੈਂ ਗਈ ਵੀ ਤੇ ਫਿਰ ਮੇਰਾ ਕਿ ਮੇਰਾ ਬੇਟਾ ਇੱਧਰ ਸੋਏਗਾ ਮੇਰੇ ਪਾਪ ਆਪਣੇ ਪਾਪਾ ਕੋਲ ਆਜੇ ਕਰੇਗਾ ਅੱਗੇ ਗਈ ਵੀ ਤਾਂ ਦੋ ਤਿੰਨ ਦਿਨ ਵਾਸਤੇ। ਜਾਵਾਂ ਵੈਸੇ ਮੈਂ ਜਾਦਾ ਜਾਂਦੀ ਨੀ। ਸੋਣ ਵਾਸਤੇ ਨੀ ਮ ਕਦੀ ਗਈ ਘੱਟ ਹੀ ਗਈ ਉੰਝ ਜਾਂਦੀ ਰਹਿੰਦੀ ਹਾਂ। ਦੀ ਆ ਹਫ਼ਤੇ ਬਾਦ, ਦਸ ਦਿਨ ਬਾਦ।
ਸਈ ਗੱਲ ਐ, ਚਲੋ ਹੋਰ ਦੱਸੋ? ਕੀ ਬਨਾਇਆ ਅੱਜ?
ਅਸੀਂ ਅੱਜ ਰਾਜਮਾਂ-ਚਾਵਲ ਬਨਾਏ ਨੇ।
ਮੈਂ ਪੇਕੇ ਆਈ ਦੀ ਸੀ ਅ ਪਰਜਾਈ ਨਾਲ ਗੱਲ ਕਰ ਰਈ ਸੀ ਕੇ ਵੜਾ-ਪਾਓ ਬਨਾਵਾਂਗੇ, ਆਂਦਾ ਬਨਾਨਾ ਵੜਾ-ਪਾਓ ਤੁਆਨੂੰ।
ਵੜਾ-ਪਾਓ, ਮੈਨੂੰ ਨੀ ਆਂਦਾ, ਮੈਂ ਪੁੱਛਣਾ ਕਿਸੀ ਕੋਲੋਂ ਮੈਨੂੰ ਰੈਸਪੀ ਬਾਰੇ, ਮੈਨੂੰ ਪਤਾ ਨਈ ਕਿਵੇਂ ਬਨਾ, ਹਾਂਜੀ।
ਵੜਾ-ਪਾਓ ਵੈਸੇ ਸਭ ਤੋਂ ਨਸੈਸਰੀ ਚੀਜ਼ ਹੈਗੀ ਕੜੀ ਪੱਤਾ। ਕੜੀ ਪੱਤਾ ਚਾਈਦਾ ਐਵੇ ਤੇ, ਕੜੀ ਪੱਤਾ ਨਾਲ ਮਝਾ ਆ ਜਾਂਦਾ ਤੇ ਤੁਸੀਂ ਕਿਵੇ ਕਰਨਾ ਪੈਲੇ ਤਾਲੂਆ ਨੂੰ ਉਬਾਲਨਾ ਏ ਠੀਕ ਐ। ਆਲੂਆ ਨੂੰ ਉਬਾਲ ਕੇ ਨਾ ਫੇਰ ਉਨੂੰ ਮੈਸ਼ ਕਰਕੇ ਸਾਈਡ ਚ ਰੱਖਦੋ, ਫੇਰ ਥੋਮ, ਅਦਰਕ ਕੜੀ-ਪੱਤਾ, ਹਰੀ-ਮਰਚਾਂ, ਨੂੰਨ, ਮਰਚ, ਹਿੰਗ ਵਗੈਰਾ ਏ ਸਬ ਪਾ ਕੇ ਨਾ, ਓ ਤੁਸੀਂ ਮਿਸ ਬਨਾ ਲਓ ਠੀਕ ਐ, ਫੇਰ ਪਾਸੇ ਵੇਸਨ ਨੂੰ ਤੁਸੀਂ ਘੋਲੋ ਵੇਸਨ ਨੂੰ ਕੇ ਨਾ ਲੂਣ ਮਿਰਚ ਪਾ ਕੇ ਫਿਰ ਤਲੋ ਪਾਲਕ ਨਾ ਉਹਦੇ ਨਾਲ ਇੱਕ ਹਾਂਜੀ ਛੋਟੇ ਛੋਟੇ ਲੋਹੀਆਂ ਉਹਦੇ ਨਾਲ ਇੱਕ ਉਦੋਂ ਚੋ ਨਿਕਲਣ ਗਿਆ ਇੱਕ ਚੂਰਾ ਨਿਕਲੇਗਾ ਬੇਸ। ਠੀਕ ਹੈ ਉਹਨੂੰ ਉਹ ਬੜਾ ਜ਼ਰੂਰੀ ਚੀਜ਼ ਨਰੀ ਹੈ। ਉਹਨੂੰ ਸਾਈਡ ਵਿੱਚ ਰੱਖ ਦੇਣਾ। ਬੜਾ ਸਾਰਾ ਹੋਸਕੇ ਨਾ ਬੜਾ ਫੇਰ ਤੁਸੀਂ ਫੇਿਰ ਇੱਕ ਪਾਸੇ ਚਟਨੀ ਬਣਾਓ। ਪੁਦੀਨੇ ਦੀ ਹਰਾ ਧਨੀ ਦੀ ਚਟਨੀ ਬਣਾਓ ਹਰੀ ਮਰਚ ਪਾਓ। ਚਟਣੀ ਹੋਣੀ ਚਾਹੀਦੀ ਹੈ। ਠੀਕ ਹੈ ਤੇ ਇੱਕ ਦੂਸਰੇ ਪਾਸੇ ਇੱਕ ਚਟਨੀ ਬਣੇਗੀ। ਇਹ ਵਾਰੀ ਇੱਕ ਤੁਹਾਡਾ ਜੋ ਜੋ ਮੈਂ ਵੇਸਨ ਪਕੋੜੀਆਂ ਛੋਟੀ ਛੋਟੀ ਉਹ ਉਹਦੇ ਵਿੱਚ ਬੜਾ ਸਾਰੇ ਲਸ
ਹੈਲੋ
ਹਾਂਜੀ ਹਾਂਜੀ ਵਿਸਨ ਲਸਣ
ਕੋਲ ਨੇ ਮਿਸ ਬਣਾ ਕੇ ਉਹਦੇ ਛੋਟੇ ਛੋਟੇ ਉਹ ਟਿੱਕੀ ਵਾਕਰ ਨੂੰ ਉਤਾਰ ਲੈਣਾ
ਹਾਂ ਹਾਂ ਚਟਨੀ ਦੋ ਚਟਨੀੀਆਂ ਬਣਦੀਆਂ ਨੇ ਨਾ ਇੱਕ ਚੂਰਾ ਬਣਦਾ ਹੈ ਔ ਇੱਕ ਚਟਨੀ ਬਣਦੀ ਹੈ
ਚੂਰਾ ਅੱਛਾ ਉਹ ਜੋ ਮੂੰਗਫਲੀ ਦੀ ਬਣਦੀ
ਹਾਂ ਮ ਮੂੰਗਫਲੀ ਵਿੱਚ ਪਕੌੜੀਆਂ ਚੂਰਾ ਮਤਲਬ ਵੇਸਣ ਦਾ ਸਭ ਤੋਂ ਨਸੈਸਰੀ ਚੀਜ਼ ਹੈ ਲਸਣ ਠੀਕ ਹੈ ਉਹਨ ਜੜ ਹਾਂ ਮਜ਼ਾ ਹੀ ਆਦ ਨਾ ਮਜ਼ਾ ਹੀ ਇੱਕ ਪਾਸੇ ਚਟਨੀ ਤਿੱਖੀ ਚਟਨੀ ਮਿਰਚਾਂ ਵਾਲੀ ਬੜੀ ਜਿਆਦਾ ਤੇ ਇੱਕ ਪਾਸੇ ਬੰਨ ਲੋ ਬੰਨ ਲੈ ਕੇ ਤੇ ਮੈਂ ਹੁਣ ਆਪਣੇ ਭਜਾਈ ਨੇ ਇਹ ਗੱਲ ਕਰ ਰਹੀ ਸੀ ਤੇ ਹੁਣ ਅਸੀਂ ਬਣਾਵਾਂਗੇ ਕੱਲ੍ਹ ਬਣਾਵਾਂਗੇ ਅੱਜ ਅੱਜ ਅਸੀਂਵੀ ਵਧੀਆ ਚੀਜ਼ ਬਣਾਈ ਜੀ
ਠੀਕ ਹੈ ਠੀਕ ਕੋਈ ਨ ਮੈਂ ਵੀ ਬਣਾ ਕੇ ਦੇਖਾਂਗੇ ਹਾਂਜੀ ਹਾਂਜੀ ਮੇਰੇ ਬੇਟੇ ਨੂੰ ਪਸੰਦ ਉਹ ਆਪਣੀ ਭੂਆ ਘਰ ਗਿਆ
ਰੇ ਬਹੁ ਨੇ ਮੇਰੇ ਖਰਚੇ ਬੜਾ ਬਣਦਾ ਨਾ ਸਾਡੇ ਘਰ ਰੋਟੀ ਨੀ ਬਣ ਪਤਾ ਮੈਂ ਬੜੀ
ਅੱਛਾ ਅੱਛਾ ਠੀਕ ਹੈ ਸਭ ਨੂੰ ਪਸੰਦ ਹੋਣਾ ਮਤਲਬ ਦੋ ਦੋ ਤਿੰਨ ਤਿੰਨ ਖਾਲ ਲੈਂਦੇ ਹੋਣੇ
ਹਾਂ ਦੋ ਦੋ ਤਿੰਨ ਤਨ ਤੇ ਮੈਂ ਹੁਣੂੰ ਇੱਕ ਉਹ ਬਣਾਉਦੀ ਆ ਮੈਂ ਬੜੇ ਸਵਾਦ ਮੈਂ ਹਾਏ ਹਾਏ ਉਹ ਬਣਾਉਦੀ ਆ ਮੈਂ ਬੜੀ ਸਵਾਦ ਬਰਿਆਨੀ
ਅੱਛਾ ਨੀ, ਕੋਈ ਨੀ ਮੈਨੂੰ ਰੈਸਪੀ ਸ਼ੇਅਰ
ਹਾਂ, ਮੈਂ ਉ ਬਨਾਵਾਗੀ, ਓਦੀ ਵੀ ਰੈਸਪੀ ਬਹੁਤ ਈਜੀ ਐ, ਲਾਈਕ ਤੁਸੀ ਬੋਨਲੈਸ ਚਿਕਨ ਲਲੋ। ਠੀਕ ਐ, ਓਨੂੰ ਬੋ, ਪਿਛਲੀ ਵਾਰ ਤਾਂ ਮੈਂ ਕਿਵੇਂ ਬਨਾਇਆ ਸੀ। ਪਿਛਲੀ ਵਾਰ ਤਾਂ ਨਾ, ਮੈਂ ਪਤਾ ਕਿਵੇ ਬਨਾਇਆ ਸੀ ਬੋਨਲੈਸ ਚਿਕਨ ਲ ਲਿਆ ਠੀਕ ਐ, ਓਨੂੰ ਦੇਸੀ ਘਿਓ, ਦੇਸੀ ਕੁ ਪਾਚ ਪਾ ਲੋ, ਤੁਸੀਂ ਇੱਕ ਪਾਸੇ ਚਿੱਕਨ ਨੂੰ ਨਾ ਨੂਨ, ਮਰਚ ਵਗੈਰਾ ਪਾ ਕੇ ਨਾ ਸਾਈਡ ਚ ਰਖ ਗੱਲਨ ਅਸਤੇ
ਠੀਕ ਐ, ਠੀਕ ਐ।
ਨਾ ਸੈਵਟੀ ਪਰਸੈਂਟ ਗੱਲ ਗੇਆ ਠੀਕ ਏ, ਸਿਸਟੀ ਪਰਸੈਂਟ ਗੱਲ ਤੇ, ਫੇਰ ਤੁਸੀ ਅਪਣਾ ਏਕ ਪਾਸੇ ਅਨੀਅਨ ਨੂੰ ਨਾ ਡੀ ਫਰਾਈ ਕਰ ਲੋ। ਡੀਪ ਫਰਾਈ ਕਰਕੇ, ਲਾਲ ਕਰਕੇ ਕੱਢ ਦੋ, ਤੇ ਓ ਦੂਸਰੇ ਪਾਸੇ ਤੁਸੀ ਓ ਕਰੋ ਥੋਮ, ਅਦਰਕ ਵਗੈਰਾ ਸਬ ਕੁਛ, ਫੇਰ ਤੇਲ ਪਾਓ
ਅੱਛਾ, ਉਨ ਤੇਲ ਪੁੁਨਨੈ ਓਨੂੰ।
ਹਾ, ਥੋ, ਅਦਰਕ ਪਾਓ, ਫੇ ਚਾਲ ਪਾਓ, ਫੇਰ ਓਨਾਂ ਦੇ ਉੱਪਰ ਈ ਪਾ ਦੋ। ਤੁਸੀ, ਯਾ ਤਾ ਤੁਸੀ ਇੱਜ ਕਰਲੋ, ਚਿਕਨ ਨੂੰ ਈ ਤੜਕਾ ਲਾ ਲੋ। ਮੈਂ ਕੋਈ ਨੀ ਬਨਾਵਾਂਗੀ ਤੁਆਨੂੰ ਰੈਸਪੀ ਨ ਚੰਗੀ ਤਰੀਕੇ ਨਾਲ ਵੀਡੀਓ ਬਣਾ ਕੇ ਪੀ
ਹੂੰ, ਕੋਈ ਨੀ ਵੀਡੀਓ ਬਨਾ ਕੇ
ਦਾ ਵਿਯਾ ਕਿ ਮੈਂ ਪਿਛਲੀ ਵਾਰ ਐਵੇ ਮਹੀਨੇ ਪੈਲੇ ਬਨਾਈ ਏ ਮੈ ਧਿਆਨ ਨੀ ਆ ਰਿਆ ਕਿ ਯ ਤਾਂ ਚਿਕਨ ਨੂੰ ਪੈਲੇ ਉਬਾਲਿਆ ਯਾ ਸੀਟੀ ਲਵਾਈ ਏ। ਮੈਨੂੰ ਧਿਆਨ ਨੀ ਆ ਰਿਆ। ਚਲ ਮੈਂ ਬਨਾਵਾਂਗੀ ਜਰੂਰ।
ਕੋਈ ਨੀ, ਤੁਸੀਂ ਮੈਨੂੰ ਰੈਸਪੀ ਸ਼ੇਅਰ
ਹਮ ਮਜ਼ਾ ਹੀ ਆ ਜਾਨ
ਕਿਵੇਂ ਬਨਾਦੇ? ਠੀਕ ਹੈ, ਠੀਕ ਹੈ ਬਣਾ ਕੇ ਦੇਖਾਂ। ਹਾਂਜੀ- ਹਾਂਜੀ। ਹੋਰ ਹੋਰ ਕਿਹੜੀ- ਕਿਹੜੀ ਚੀਜ਼ ਬਣਾ ਲੈਂਦੇ ੳ ਤੁਸੀਂ।
ਹੋਰ ਬੜਾ ਕੁਛ ਬਣਾ ਲੈਣੀ ਆ ਮੈਂ, ਜੋ ਤੁਸੀਂ ਪੁੱਛੋਗੇ ਬਣਾ ਲੈਣੀ ਆ।
ਠੀਕ ਠੀਕ ਹੈ ਮੈਂ ਸੁਣਿਆ ਸ਼ ਤੁਹਾਡਾ ਚੈਨਲ ਹੈਗਾ ਯੂਟਿਊਬ ਤੇ।
ਨਹੀਂ ਅਸੀਂ ਇਸ ਬਾਰੇ ਗੱਲ ਨੀ ਕਰ ਸਕਦੇ, ਚਲੋ ਹੋਰ ਸੁਣਾਓ।
ਮੈਂ ਸੁਣਿਆ ਤੁਹਾਡਾ ਚੈਨਲ ਹੈਗਾ ਯੂਟਿਊਬ ਤੇ। ਤੁਹਾਡਾ ਚੈਨਲ ਹੈਗਾ ਯੂਟਿਊਬ ਤੇ ਮੈਂ ਸੁਣਿਆ। ਸ਼ਾਇਦ ਹੈਗਾ।
ਕੋਈ ਨੀ ਇਸ ਬਾਰੇ ਫੇਰ ਗੱਲ ਕਰਾਂਗੇ। ਚਲੋ ਤੁਸੀਂ ਹੋਰ ਸੁਣਾਓ।
ਹਾਂਜੀ- ਹਾਂਜੀ।
ਓਨਲਾਈਨ ਸੀਲਿੰਗ ਕਰਨੀ ਆ। ਓਨਲਾਈਨ ਸੇਲਿੰਗ ਕਰਨੀ ਆ ਮੈਂ। ਕੋਈ ਨੀ ਮੈਂ ਤੁਹਾਨੂੰ ਫੋਟੋ- ਫੂਟੋ ਭੇਜਾਂਗੀ ਸਾਰੀ।
ਹਾਂਜੀ ਹੈਨਾ, ਨਹੀਂ ਅੱਜ ਕੱਲ੍ਹ ਨਾ
ਹੈਲੋ। ਕਿੜਾ ਤੋਤਾ, ਇਹ ਲੈ। ਐ ਦੇਖ ਸਨੀ ਮੇਰੇ ਹੋਰ ਪੈਸੇ ਆ, ਸੋ਼ਹ ਹੁੰਦੇ ਪਏ, ਬਾਰਾਂ ਸੌ ਰੁਪਿਆ। ਹੋ ਹ ਸਿਵਕਰ ਵੀ ਮੰਗਦੀ ਹੈ ਮੰਮੀ ਸਿਕਰ ਮੰਗਦੀ, ਅੱਧਾ ਹੈ ਇੱਕੋ ਇਏ ਹਾਏ ਰੇ